ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।
ਕੀ ਹਾਲ-ਚਾਲ ਹੈ?
ਵਧੀਆ- ਵਧੀਆ।
ਹੋਰ ਸੁਣਾਓ। ਕਿਸ ਤਰ੍ਹਾਂ ਸਭ।
ਸਭ ਵਧੀਆ, ਠੀਕ ਤੁਸੀਂ ਸੁਣਾਓ।
ਹਾਂਜੀ। ਹੋਰ ਸੁਣਾਓ, ਕੋਈ ਨਵੀਂ ਤਾਜੀ।
ਹਾਜੀ। ਨਵੀ ਤਾਜੀ ਬੱਸ। ਚੱਲ ਰਿਹਾ। ਬੱਚਿਆਂ ਨੂੰ ਅੱਜ- ਕੱਲ ਛੁੱਟੀਆਂ ਘਰ ਚ- ਬਸ ਚੱਲਦਾ ਪਿਆ, ਉਹਨਾਂ ਦਾ ਕੰਮ ਹੀ ਖਾਣਾ-ਪੀਣਾ। ਹੋਲੀ ਡੇ ਹੋਮ ਵਰਕ।
ਚਲਦੇ ਪਏ, ਹੋਰ ਕੀ।
ਤੰਗ ਹੀ ਬੜਾ ਕਰਦੇ ਹੋਣਗੇ, ਹਾਂ ਤੰਗ ਤੇ ਕਰਦੇ ਆ ਬੱਚੇ।
ਨਾ ਪੜ੍ਹਾਈ- ਲਿਖਾਈ ਤੇ ਮਤਲਬ ਹੀ ਨਹੀਂ, ਕਹਿਣਗੇ ਛੁੱਟੀਆਂ ਨੇ ਆਪਾਂ ਨਹੀਂ ਪੜ੍ਹੇਗੇ।
ਪੜ੍ਹਦੇ ਫੇਰ ਥੋੜਾ, ਬਹੁਤ ਪੜ੍ਹਦੇ ਆ ਵੀ ਡਾਂਟ- ਡਾਂਟ ਕੇ ਬਿਠਾਣਾ ਪੈਂਦਾ ਹੈ।
ਹੋਮਵਰਕ ਤੇ ਮਿਲਿਆ ਹੀ ਹੋਇਆ, ਉੱਹ ਤੇ ਕਰਨਾ ਹੀ ਪਏਗਾ।
ਹਾਂਜੀ- ਹਾਂਜੀ ਹਾਂ। ਉਹ ਤੇ ਕਰਨਾ ਪਏਗਾ ਕੁਛ, ਉਹ ਨਹੀਂ ਤੇ ਐਂਡ ਤੇ ਕਰਨਗੇ ਨਾ ਦਵਾ- ਦਵ ਲੱਗਣਗੇ। ਫੇਰ ਕਰਨਗੇ ਜ, ਜਲਦੀ- ਜਲਦੀ।
ਹਾਂ ਐਂਡ ਤੇ, ਐਂਡ ਤੇ ਹੀ ਹੋਏਗਾ ਸਹੀ ਕਹਿ ਰਹੇ ਹੋ।
ਹੁਣ ਵੀ ਕਹਿੰਦੀ ਆ ਕਰ ਲਓ ਥੋੜਾ- ਥੋੜਾ ਕਰ ਲਿਆ ਕਰੋ। ਇੱਕ ਘੰਟਾ ਬੈਠਿਆ ਕਰੋ। ਹਾਂਜੀ ਪਰ ਫਿਰ ਵੀ ਉਹ ਲਟ ਮਸ਼ਤੀ ਵਿੱਚ ਕਰ ਜਾਂਦੇ। ਛੁੱਟੀਆਂ ਖਤਮ ਹੋ ਵਾਲੀਆ ਹੋਣਗੀਆਂ ਹਾਂਜੀ।
ਅੱਗੋਂ ਵਰਕ ਕਰਾ।
ਬਹੁਤ ਖਰਾਬ, ਹੂੰ ਆਹੀ ਹੋਣਗੇ ਕਰਨਗੇ। ਹਾਂ ਕਿਤੇ ਮੈਂ ਕਿਹਾ ਘੁੰਮਣ ਵੀ ਜਾਣਾ ਸਗੋਂ, ਘੁੰਮਣ ਜਾਣ ਤੋਂ ਪਹਿਲਾਂ ਹੋਮਵਰਕ ਕਰ ਲੋ। ਕੋਈ ਟੈਨਸ਼ਨ ਨਹੀ ਹੋਗੀ। ਕਿਤੇ ਚਲੇ ਹੋ ਘੁੰਮਣ ਬਸ ਦੋ-ਦਿਨ ਨਾਨਕੇ ਜਾਵਾਂਗੇ, ਤੇ ਉਸ ਤੋਂ ਅੱਗੇ ਫਿਰ ਉਹ ਸਲਾਹ ਬਣਦੀ ਪਈ ਏ ਕੋਈ ਮਾਤਾ ਚਿੰਤਪੁਰਨੀ ਕਹਿਣਦੇ ਪਏ ਆ। ਬਈ ਉੱਥੇ ਲੈ ਜਾਂਗੇ। ਮੈਂ ਕਿਹਾ ਚਲੋ ਠੀਕ ਹੈ ਕਦੀ ਦੇਖਿਆ ਨੀ ਹੈ ਵੇਖ ਲਵਾਂਗੇ। ਮਾਤਾ ਤੁਸੀ ਨਹੀ ਗਏ। ਨਹੀਂ-ਨਹੀਂ ਮੈਂ ਨੀ ਕਦੇ ਗਈ ਹਾਂਜੀ।
ਅੱਛਾ- ਅੱਛਾ ਚਲੋ ਵਧੀਆ ਹੈਗਾ
ਵਧੀਆ ਹੈਗਾ ਹਾਂਜੀ
ਧਰਮ ਅਸਥਾਨ ਹੈਗਾ ਘੁੰਮੋ ਫਿਰੋ ਹੋਰ ਕੀ ਧਾਰਮਿਕ ਸਥਾਨ ਹੈ ਨਾ ਉਹ ਵੀ।
ਹਾਂਜੀ ਹਾਂਜੀ ਬੜਾ ਫੇਮਸ ਹੈ ਮਾਤਾ ਦਾ
ਅੱਛਾ
ਨੁਕਸਾਨ ਏ ਕੋਈ
ਤੁਹਾਡੇ ਉੱਥੇ ਇਕ ਤੁਹਾਡੇ ਘਰ
ਤੇ ਘਰ ਹੋਰ ਅਗੇ ਜਾਂਦੇ ਆ ਕਿਹੜੀ ਜਗਾ ਬਰਫ਼ ਪੈਂਦੀ ਹੈ ਪਤਨੀਾਪ ਹਾਂਜੀ ਹਾਂਜੀ ਹਾਂ ਹਾਂਜੀ ਹਾਂ ਉੱਥੇ ਵੀ ਬਹੁਤ ਬਹੁਤ ਹਾਂ ਬਰਫ਼ ਨਹੀਂ ਹੁੰਦੀ ਅੱਜ- ਕੱਲ, ਅੱਜ- ਕੱਲ ਹੁੰਦੀ ਹੈ ਕਿ ਬਹੁਤ ਠੰਡਾ ਉੱਥੇ ਏਰੀਆ ਬਹੁਤ ਵਧੀਆ ਇੰਜ ਹਵਾ, ਬੜੀ ਇੰਜ ਬਰਫ਼ ਵਰਗੀ, ਜਿਵੇਂ ਧੁੰਡ ਹੁੰਦੀ ਨਾ ਧੁੰਡ ਮੌਸਮ ਅਛਾ ਉੱਥੇ ਬਹੁਤ ਵਧੀਆ। ਮੌਸਮ ਅੱਛਾ ਉੱਥੇ ਮਤਲਬ ਕੋਈ ਏਸੀ ਐਪ ਪੱਖੇ ਵਗੈਰਾ ਦੀ ਜ਼ਰੂਰਤ ਨਹੀਂ ਹੈ। ਹਾਂ ਗਏ ਹਾਂਜੀ ਹਾਂਜੀ ਹਾਂ ਨਹੀ ਨਹੀ ਮੌਸਮ ਬੋਤ ਵਧੀਆ ਹਾਂ ਚਲੋ ਆਹੋ ਇਸ ਇਸ ਟਾਈਮ ਤੇ ਬਹੁਤ ਰਸ਼ ਹੁੰਦਾ ਬਹੁਤ ਦੁਨੀਆਂ ਜਾਂਦੀ ਏ ਬਹੁਤ ਜ਼ਿਆਦਾ, ਸੈਚਰਡੇ ਸੰਡੇ ਤੇ ਹੱਦ ਤੋਂ ਜ਼ਿਆਦਾ ਉੱਥੇ ਰਸ਼ ਹੁੰਦਾ ਅਸੀਂ ਵੀ ਜਾਂਦੇ ਹਾਂ ਕਈ ਵਾਰੀ ਇੱਕ ਦੋ ਵਾਰੀ ਗਏ ਹਾਂ। ਠੀਕ ਹੈ ਨਾ ਬੋਤ ਰਸ਼ ਹੁੰਦਾ ਹਾਂਜੀ ਰੋਡ ਤੇ ਵੀ ਉਨਾ ਰਸ਼ ਉੱਥੇ ਵੀ ਉਨਾ।
ਹਮ
ਬਹੁਤ ਦੁਨੀਆਂ ਜਾਂਦੀ ਉੱਥੇ ਫਿਰ ਲੋਕੀ ਪਿਕਨਿਕ ਸਮਝੋ ਮਨਾਉਂਦੇ ਆ ਨਾ ਘਰੋਂ ਹੀ ਆਪ ਆਪਣੇ ਸਭ ਕੁਛ ਲੈ ਕੇ ਜਾਂਦੇ ਆ ਖਾਣ ਪੀਣ ਲਈ ਹਾਂ। ਆਪਣਾ ਛੋਟੇ ਚੁੱਲ੍ਹੇ ਵੀ ਲੈ ਕੇ ਜਾਂਦੇ ਆ ਕਈ। ਕਈ ਤੇ ਉੱਥੇ ਹੀ ਮਤਲਬ ਲੱਕੜਾਂ ਦੇ ਉੱਤੇ ਹੀ ਬਣਾਉਂਦੇ ਆ। ਚਿਕਨ ਵਗੈਰਾ ਬਣ ਹਾਂ, ਲੱਕੜਾਂ ਜੋ ਇਕੱਠੀਆਂ। ਕਰਕੇ ਨਾ ਲੱਕੜਾਂ ਦੇ ਘਰੋਂ ਆਪਣੇ ਬਰਤਨ ਵਗੈਰਾ ਲੈ ਜਾਂਦੇ ਆ ਤੇ ਉੱਥੇ ਹੀ ਅਗ। ਉਬਾਲ ਕੇ ਕਿਉਂਕਿ ਲੱਕੜਾਂ ਤੇ ਹੁੰਦੀਆਂ ਉੱਥੇ ਤਕਰੀਬਨ। ਹਮ ਤੇ ਉਥੇ ਹੀ ਅੱਗ ਬਾਲ ਹਾਂਜੀ ਹਾਂ ਉਹ ਇਕੱਠੇ ਜਾਂਦੇ ਨਾ ਲੋਕੀ ਫੇਰ ਇਕੱਠੇ ਹੋ ਕੇ। ਹੋਰ ਵਧੀਆ ਲੱਗਦਾ ਆਪੇ ਈ ਜਾਣ ਪਾੜਾਂ ਤੇ ਰਾਤ ਓਥੇ ਈ ਰੈਂਦੇ ਹੋਵੋਗੇ ਕਿ ਨਈ ਵਾ ਨਈ-ਨਈ ਅਸੀਂ ਤੇ ਆ ਜਾਂਨੇ ਇੱਕ ਵਾਰੀ ਰਏ ਸੀ ਅਸੀਂ ਰਾਤੀ ਹਾਂ। ਫੇਰ ਨਈ ਫੇਰ ਅਸੀਂ ਵਾਪਿਸ ਅਪ ਡਾਊਨ ਈ ਕਰੀਦਾ, ਹਾਂ। ਸਵੇਰੇ-ਸਵੇਰੇ ਜਾਈਦਾ ਤੁਆਡੇ ਕੋਲ ਪੈਂਦਾ ਹੋਵੇਗਾ ਦੂਰ ਨਈ ਏ ਆ ਨੀ ਏ ਜਾਦਾ। ਦੂਰ ਨੀ ਦੋ-ਦੋ ਕੁ ਕੰਟੇ ਲੱਗ ਈ ਜਾਂਦੇ ਦੋ ਢਾਈ ਕੰਟੇ ਮਤਲਬ ਨਿਕਲਣਾ ਜਰਾ ਸਵੇਰੇ ਪੈਂਦਾ ਨਾ ਹਾਂ, ਫਿਰ ਬੰਦਾ ਸਈ ਟੈਮ ਅੱਠ-ਨੌ ਵਜੇ ਤੱਕ
ਤੇ ਜਾਓ ਇੰਨੀ ਦੂਰ ਗਿਆ ਦੋ ਢਾਈ ਘੰਟੇ ਲਾਦੇ ਓ ਇੱਕ ਰਾਤ ਰੈ ਕੇ ਆਈਏ ਹੋਟਲ ਤੇ ਈ।
ਹਾਂ ਨਈ ਰੈਨੇ ਆ ਰਏ ਸੀ, ਆ ਰੈ ਵੀ ਹੈ ਕੇ ਵੀ ਆਏ ਸੀ, ਹਾਂਜੀ ਇੱਕ-ਦੋ ਵਾਰੀ ਰਏ ਆਂ ਸਟੇ ਕੀਤਾ ਏਕ-ਦੋ ਵਰੀ ਫੇਰ ਹੁੰਦਾ ਵੀ ਚਲੋ ਅਪ ਡ ਜੇ ਅਪ ਡਾਊਨ ਦਾ ਟੈਮ ਬਣੇ ਫੇਰ ਅਪ ਡਾਊਨ ਵੀ ਕਰ ਲਈਦਾ। ਹਾਂਜੀ, ਓ ਦਿਨ ਡੈਮ ਨਾਲ ਹੋ ਤੁਸੀਂ ਓਥੇ ਈ ਰੈਂਦੇ ਹੋ ਤੁਆਨੂੰ ਕੀ ਏ। ਹੂੰ ਆਹ ਰਸ ਹਾਂ ਨਈ-ਨਈ ਏਕ-ਦੋ ਵਾਰੀ ਕੀਤਾ ਸਟੇ, ਸਭ ਕੁਛ ਅੱਛਾ ਐ ਓ ਓਥੇ ਵੀ ਬੱਚਿਆਂ ਦਾ ਵੀ ਖੇਲਣ ਵਾਲਾ ਸਭ ਬੜਾ ਇੰਜੋਏ ਕਰਦੇ ਆ ਬੱਚੇ ਵੀ। ਹਾਂ ਲੇਕ ਵੀ ਹੈਗੀ ਜਾਦਾ‌ ਪੀਲੀ ਹਾਂ ਪਾਰਕ ਐ, ਲੇਕ ਐ, ਬੱਚਿਆਂ ਦੇ ਝੂਲੇ ਆ। ਰਾਈਡਿੰਗਸ ਏ ਬੜੀਆਂ।
ਵਾ ਜੀ ਵਾਹ।
ਹੋਰਸ ਰਾਈਡਿੰਗ ਏ, ਓ ਜੇੜੇ ਅੱਜ-ਕੱਲ ਪੈਰਾਗਲਾਈਡਿੰਗ ਚੱਲਦੇ ਐੰਜ ਪਾਨੀ ਐ ਓੱਥੇ ਹਾਂ ਪਾਨੀ ਵੀ ਐ, ਹਾਂ ਓ ਬੈਲੂਨ-ਬੈਲੂਨ ਰਾਈਡ ਕਰਦੇ ਨੇ, ਹਾਂ। ਬੈਲੂਨ ਦੇ ਵਿੱਚ ਬੈਲੂਨ ਦੇ ਵਿੱਚ ਨੀ ਏਂਜ ਵੱਡੇ-ਵੱਡੇ ਬੈਲੂਨ ਅੱਜ-ਕੱਲ ਬਣੇ ਹੁੰਦੇ ਤੇ ਓਦੇ ਵਿੱਚ ਪ ਬੈਠ ਕੇ ਤੇ ਕਰਦੇ ਆ ਪਾਨੀ ਚ ਓਵੀ, ਹਾਂਜੀ, ਓਵੀ ਐ। ਹਾਂ ਨਈ-ਨਈ ਹੈ ਅੱਜ ਹਾਂਜੀ, ਆਪਾਂ ਤੇ ਨੀ ਗਿਆ ਮੈਨੂੰ ਤੇ ਡਰ ਲੱਗਦਾ ਏਝ ਲੱਗਦਾ ਕਿ ਬੰਦਰ ਪਤਾ ਨੀ ਸਾਹ ਨੀ ਆਣਾ ਓ ਜਿਪ ਲਾਈਨ ਹਾਂਜੀ ਹਾਂ ਮੈਂ ਨੀ ਲਯਾ ਹ ਅਸੀਂ ਨੀ ਲਯਾ। ਬੋਟਿੰਗ ਵਗੈਰਾ ਨਾ-ਨਾ ਡਰ ਲੱਗਦਾ, ਡਰ ਲੱਗਦਾ ਮੈਂ ਤਾਂ ਨੀ ਕੁੱਛ ਵੀ ਲੈਂਦੀ ਰਾਈਡ ਟੀਗ ਵੀ ਹੈਗੀਆਂ ਹੋਰਸ ਰਾਈਡਿੰਗ, ਬੜਾ ਕੁਛ ਐਂਝ ਓ ਜੋ ਜੇੜੀ ਫਰ ਏਝ ਤਾਰ ਤੋਂ ਏਝ ਜਾਂਦੀ ਏ, ਏਕ ਝੂਲਾ ਜੇਆ ਹੁੰਦਾ ਐ, ਓ ਬੱਚੇ ਜਾਂਦੇ ਮੁੰਡੇ ਈ ਜ਼ਿਆਦਾਤਰ ਲੈਂਦੇ ਆ ਵੈਸੇ ਓ ਮੁੰਡਿਆਂ ਨੂੰ ਹੁੰਦਾ ਸ਼ੋਰ ਸ਼ਰਾਬੇ ਕਰਕੇ ਨਾ-ਨਾ ਅਸੀਂ ਆਪ ਨੀ ਲੈਏ ਮੈਂ ਤੇ ਝੂਲਾ ਵੀ ਲੇ ਹਾਂਜੀ ਬੱਚਿਆਂ ਨੂੰ ਵੀ ਕੀ ਕਰਾ ਸਕਦੇ ਨਾ-ਨਾ ਨਈ-ਨਈ ਰੂੰ ਡਰ ਲੱਗਦਾ ਨਾਲੇ ਪਾੜੀਆਂ ਚੜ ਕੇ ਈ ਬੰਦਾ ਸਾਹ ਹੋ ਜਾਂਦਾ, ਮੁਸ਼ਕਿਲ ਹੋ ਜਾਂਦੀ। ਉਤਰਿਆ ਤੇ ਜਾਂਦਾ ਚੜ੍ਹਨਾ ਬੜਾ ਮੁਸ਼ਕਿਲ ਲੱਗਦਾ ਏ, ਚੜ੍ਹਨ ਵੇਲੇ ਸਾਹ ਬੜਾ ਚੜਦਾ ਫੇਰ ਅ
ਅੱਛਾ, ਬੜੀ ਉੱਚੀ-ਉੱਚੀ ਪਾੜੀਆ ਨੇ
ਹਾਂਜੀ-ਹਾਂਜੀ ਮਜਾ ਤੇ ਐ ਫੇਰ ਬਾਦ ਚ ਸਜ਼ਾ, ਸਜ਼ਾ ਵੀ ਹੁੰਦੀ ਕਾੱਰ ਆ ਕੇ ਬੜੀਆਂ ਲੱਤ ਕੰਮ ਵਗੈਰਾ ਖੱਲੀਆਂ ਪੈ ਜਾਂਦੀਆਂ ਹਾਂਜੀ-ਹਾਂਜੀ ਜਾ ਤਾਂ ਬੜੇ ਲੋਕ ਆਏ ਹ ਜਿਆਦਾਤਰ ਲੋਕ ਮਤਲਬ ਜਿਵੇਂ ਪਿਕਨਿਕ ਮਨਾਦੇ ਨੇ ਹਰ ਕੋਈ ਅਪਣਾ ਕੋਈ ਨਾ ਕੋਈ ਕੋਨਰ ਫੜ ਕੇ ਬੈਠਾ ਹੁੰਦਾ। ਕੱਠੇ ਹੋ ਕੇ ਆਪਣੇ ਘਰੋਂ ਸ਼ੀਟਸ ਵਗੈਰਾ ਮੈਟ ਲੈ ਕੇ ਆਂਦੇ ਆ ਲੋਕੀ। ਖਾਣ-ਪੀਣ ਦਾ ਸਭ ਨੂੰ ਕੋਈ ਮੈਗੀ ਬਣਾ ਰਿਆ, ਕੋਈ ਚਿਕਨ ਬਣਾ ਰਿਆ, ਕੋਈ ਪਕੌੜੇ ਤਲ ਐ, ਬੜਾ ਵਧੀ ਵਧੀਆ ਵੀ ਲੱਗਦਾ ਐ, ਬੜਾ ਅੱਛਾ ਲੱਗਦਾ ਹੋਏਗਾ, ਵੇਖਣ ਨੂੰ। ਹਾਂ ਬੜਾ ਵਧੀਆ ਹਾਂ। ਮੇਲਾ ਟਾਈਪ ਬਣਿਆ ਹੁੰਦੈ, ਬੜਾ ਅੱਛਾ, ਮੇਲਾ ਲਗਿਆ ਲੋਕ ਕੀ ਆਪਣੇ ਮਿਊਜਿਕ ਸਿਸਟਮ ਲਿਆਏ ਹੁੰਦੇ ਆ, ਕੋਈ ਡਾਂਸ ਕਰ ਰਿਆ, ਕੋਈ ਹਾਂ ਬੱਚੇ ਵੀ ਖੇਲਦੇ ਆ। ਹਾਂ, ਬੱਚੇ ਵੀ ਆਪਣੇ ਖੇਲਣ ਦੀਆਂ ਸਮਾਨ ਲਗਾਏ ਹੁੰਦੇ ਨਾਲ ਬੈਟਬਾਲ ਕੁਛ ਇੰਜੋਏ ਹਾਂਜੀ, ਇੰਜੋਏ ਵਾਲੀ ਜਗ੍ਹਾ ਏ ਇੰਜੋਏ ਕਰਦੇ ਆ ਬਚ
ਤੇ ਮਜ਼ਾ ਆ ਗਿਆ ਯਾਰ। ਇੰਜੋਏ ਕਰੋ, ਬੋਤ ਅੱਛੀ ਜਗ੍ਹਾ ਦੱਸੀ ਤੁਸੀਂ।
ਫੋਟੋਗ੍ਰਾਫੀ ਵੀ ਅੱਛੀ ਹੁੰਦੀ ਐ ਹੈਨਾਂ? ਇੱਕਦਮ ਈ ਉੱਥੇ ਏਸ ਏਦਾਂ ਹੁੰਦਾ ਕਿ ਇਕਦਮ ਇੰਝ ਧੁੰਧ ਹੋ ਜਾਂਦੀ ਏ, ਇਕਦਮ ਠੰਡਾ ਐਸਾ ਮੌਸਮ ਹੋ ਜਾਂਦਾ। ਬੇਠ, ਬੈਠਦੇ-ਬੈਠਦੇ ਈ ਇੰਝ ਧੁੰਧ ਆਜੇਗੀ ਉੱਪਰ, ਸਾਡੇ। ਇਸ ਤਰ੍ਹਾਂ ਹੁੰਦਾ ਇਕਦਮ ਸਾਫ਼ ਹੋਏਗਾ, ਇੱਕ ਦੱਮ ਧੁੰ, ਅੱਜ-ਕਲ ਇੱਚ? ਹਾਂਜੀ, ਅੱਜ-ਕਲ ਚ। ਹਂ, ਪਿਛਲੇ ਸਾਲ ਅਸੀਂ ਗਏ ਸੀ ਨਾ ਤੇ ਇਸ ਤਰ੍ਹਾਂ ਈ ਸੀ, ਇਕਦਮ ਬਿਲਕੁਲ ਧੁੰਦ ਹੋ ਗਈ ਸੀ। ਹਾਂ।
ਅੱਛਾ।
ਕੀ ਲੋਕੀ ਥੋੜਾ ਜਲਦੀ ਕਰਨਾ ਜਿਨ੍ਹਾਂ ਨੇ ਤੇ ਜਾਣਾ ਹੁੰਦਾ, ਫਿਰ ਓ ਦਵਾਦਵ ਵਾਪਸੀ ਦੀ ਤਿਆਰੀ ਕਰਨ ਲੱਗ ਪਏ। ਬੀ ਹੋ ਗਿਆ ਮੌਸਮ
ਹਂ, ਮੌਸਮ ਚੇਂਜ ਹੋਇਆ ਫੇਰ ਠੰਡ ਹੋ ਜਾਂਦੀ ਹੋਣੀ ਐ।
ਹਾਂ ਠੰਢ, ਹਾਂ ਠੰਡਾ ਤੇ ਹੈ ਉੱਧਰ, ਠੰਡਾ ਤੇ ਬਿਲਕੁਲ ਏ। ਬਾਕੀ ਦਿਸੰਬਰ, ਜਨਵਰੀ, ਫਰਵਰੀ ਚ ਬਹੁਤ ਜਿਆਦਾ ਹੁੰਦੀ ਐ ਨਾ ਉੱਥੇ ਬਰਫ਼।
ਹਾਂਜੀ।
ਬਹੁਤ ਜ਼ਿਆਦਾ, ਹਾਂਜੀ। ਇਨ੍ਹਾਂ ਦਿਨਾਂ ਚ ਬਰਫ਼ ਤੇ ਨ੍ਹੀਂ ਹੁੰਦੀ। ਓਂਝ ਠੰਡਾ ਜ਼ਰੂਰ ਹੁੰਦਾ ਐ। ਬੋਤ ਅੱਛਾ, ਹਾਂ ਮਤਲਬ ਜਿਵੇਂ ਛੋ ਤੇ ਬੱਚੇ ਤੇ ਓਦੇ ਲਈ ਚਲੋ ਕੋਈ ਫੁਲ ਸਲੀਵ ਵਗੈਰਾ ਕੁਝ ਨਾਲ ਲੈ ਜੋ ਤੇ ਚੰਗਾ ਹੁੰਦਾ। ਹਾਂ, ਕਿਉਂਕਿ ਓਥੇ ਦਾ ਮੌਸਮ ਦਾ ਪਤਾ ਨੀਂ ਐ, ਬਾਰਿਸ਼ ਵੀ ਕਿਸੇ ਟਾਈਮ ਵੀ ਆ ਸਕਦੀ ਐ। ਤੇ ਧੁੰਦ ਵਗੈਰਾ ਵੀ। ਹਾਂ, ਬਸ ਏ ਆ।
ਚਲੋ, ਓਧਰ ਦਾ ਅਸੀਂ ਪ੍ਰੋਗਰਾਮ ਬਣਾਣੇ ਆਂ ਹੁਣ ਕਾਂਅ ਗੇ। ਤੁਆਡੇ ਘਰ ਆਵਾਂਗੇ ਤੇ ਅਸੀਂ ਤਾ ਪ੍ਰੋਗਰਾਮ ਜ਼ਰੂਰ ਬਣਾ ਵਾਂਗੇ। ਸਾਨੂੰ ਘੁਮਾ ਕੇ ਲਿਆਓ ਬਾਈ।
ਹਾਂਜੀ ਹਾਂ, ਓ ਚਲੋ। ਕੋਈ ਨੀ, ਹਾਂ, ਹਾਂ ਛੁੱਟੀਆਂ ਦਾ ਹੁੰਦਾ ਅੱਜ-ਕਲ ਬਈ ਘੁੰਮਣਾ-ਫਿਰਨਾ ਬੱਚਿਆਂ ਨੂੰ ਵੀ ਹੁੰਦਾ ਕਿਉਂਕਿ ਫਿਰ ਟੀਚਰ ਵੀ ਪੁੱਛਦੀ ਐਂ ਕਿੱਥੇ ਗਏ ਸੀ, ਕੀ ਕੀਤਾ। ਹਰ ਕਿਸੇ ਦਾ ਅੱਜ-ਕਲ ਹਾਂਜੀ, ਹਾਂਜੀ। ਪੈਲਾਂ ਈ ਪੁੱਛਦੇ ਆ, ਕਿਆ ਪਲੈਨਿੰਗ ਐ, ਕਿਆ ਕੀਆ ਹੂਆ ਐ, ਇਸ ਵਾਰ ਕਹਾਂ ਜਾਣਾ ਆਪਨੇ।
ਬੱਚਿਆਂ ਲਈ ਫਿਰ ਬਸ ਹੁੰਦੀ ਐ। ਤਾਂਗ ਜਾਣਾ ਏ, ਹਾਂ ਹੋਰ ਕੀ, ਹਾਂਜੀ। ਬੱਚੇ ਤੇ ਫਿਰ ਬੱਚਿਆਂ ਨਾਲ ਲੈ ਕੇ ਜਾਵਾਂਗੇ ਨਾ ਤੇ ਫਿਰ ਬਚ ਤੇ ਤੰਗ ਕਰਰੇ ਦੇ ਓਥੇ ਸਕੂਲ ਜਾ ਕੇ ਟੀਚਰ ਨਾਂ ਉਸਕੋ ਕਏ, ਕਏਗੀ ਹਾਂਜੀ ਪਾਪਾ ਲੈ ਕੇ ਹਾਂ ਹਾਂ, ਓਹੀ ਨਾਂ ਅੱਜ-ਕਲ ਦਾ ਐਵੀਂ ਫੈਸ਼ਨ, ਨਿਆਣੇਂ ਸਚ ਬੋਲਦੇ ਨੇ। ਹਂ। ਅੱਜ-ਕਲ ਏ ਵੀ ਫੈਸ਼ਨ ਹੋ ਗਿਆ, ਵੀ ਘੁਮਾਣ ਜਾਣਾ ਵੀ ਇੱਕ ਫੈਸ਼ਨ ਐ। ਫੈਸਲ ਬਣ ਗਿਆ, ਨਈਂ ਗਏ ਤੇ ਓਵੀ ਬਈ, ਹਾਂ ਸਈ ਗਲ, ਬਿਲਕੁਲ ਸਈ। ਹਾਂਜੀ।
ਹੋਰ?
ਹੋਰ ਤੁਸੀਂ ਕਿੱਥੇ ਜਾ ਰੇ ਓ? ਬਸ ਵਧੀਆ, ਬਸ ਹੁਣ ਚੱਲੇ ਆਂ, ਵੇਖ ਕੇ ਘੁੰਮ ਕੇ ਆਨੇ ਆ। ਵੇਖਣੇ ਆ, ਉਥੇ ਹੁਣ ਜਾਣਾ, ਦੋ ਦਿਨ ਬਸ-ਬਸ ਹਾਂਜੀ ਬਸ, ਉਸ ਤੋਂ ਅੱਗੇ ਹੀ ਜਾਣਾ ਥੋੜ੍ਹਾ ਜਿਹਾ, ਫਿਰ
ਅੱਛਾ-ਅੱਛਾ।
ਦਾ ਟੂਰ ਹੋ ਜਾਏਗਾ।
ਅੱਛਾ, ਨਾਨਕੇ ਤੇ ਫਿਰ ਰਹਿ ਕੇ ਆੳਗੇ?
ਜਾਉਗੇ ਨਹੀਂ ਦੋ ਕੇ ਦਿਨ ਹੀ, ਫਿਰ ਇਸ ਤਰ੍ਹਾਂ ਹੀ ਹੋਏਗਾ ਨਾ, ਪਹਿਲਾਂ ਦੋ ਦਿਨ ਉੱਥੇ ਰਹਾਂਗੇ, ਫੇਰ ਅੱਗੇ ਜਾਵਾਂਗੇ। ਫੇਰ ਵਾਪਸੀ ਦਾ ਦੋ ਦਿਨ ਲਗਾ ਲਾਂਗੇ, ਬਸ ਇਹ ਹੋਏਗਾ।
ਚਲੋ ਵਧੀਆ ਜੀ ਚੰਗਾ ਫਿਰ ਜੀ, ਜਾਂਓ ਤੁਸੀਂ ਘੁੰਮ ਕੇ ਆਓ ਫਿਰ ਤੁਹਾਡੇ ਨਾਲ ਮਿਲਦੇ ਹਾਂ ਅਸੀਂ, ਠੀਕ ਹੈ ਜੀ, ਹਾਂਜੀ ਚੰਗਾ ਜੀ। ਬਿਲਕੁਲ-ਬਿਲਕੁਲ, ਮੈਨੂੰ ਵੀ ਦੱਸਦਾ ਫੇਰ ਕਹੋਜੀ ਜਗਗਾ ਲੱਗੀ, ਅਸੀਂ ਵੀ ਫੇਰ ਚੱਲਏ।
ਹਾਂਜੀ, ਠੀਕ ਆ ਜੀ ਠੀਕ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।